ਹੈ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ ਤੁਹਾਡੇ
ਜੀ ਮੇਰੇ ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ ਘਰ ਪਰਿਵਾਰ ਸਭ ਵਧੀਆ ਨੇ
ਹਾਂਜੀ ਸਭ ਵਧੀਆ ਜੀ ਤੁਸੀਂ ਉਸੇ ਤੁਹਾਡੇ ਘਰ ਪਰਿਵਾਰ ਚ ਸਬ ਵਧੀਆ
ਹਾਂਜੀ ਸਬ ਵਧੀਆ, ਹੋਰ ਕੀ ਹੋ ਰਿਹਾ ਸੀ
ਕੁਛ ਨਹੀਂ ਬਸ ਸੋਚਿਆ ਕਿ ਗੱਲਬੱਲ ਕਰ ਲਈੀ ਹੈ ਕਿਸੇ ਨਾਲ ਵਿਹਲੇ ਬੈਠੇ ਹੋਏ ਸੀ
ਅੱਛਾ ਉਹ ਤੇ ਮੈਂ, ਮੈਂ ਵੀ ਸੋਚ ਰਈ ਕਿ ਇਸ ਸੋਚ ਰੀ ਸੀ ਕਿ ਅੱਜ ਕੱਲ ਨਾ ਬੜਾ ਜਿਆਦਾ ਪੈਸੇ ਮਤਲਬ ਖਰਚਾ ਪਾਣੀ ਬੋਤ ਜਿਆਦਾ ਹੁੰਦਾ ਪਿਐ ਕਿ ਮਹਿੰਗਾਈ ਉਸ ਕਰਕੇ ਨਾ ਦੇਖਦੀ ਪਈ ਆ ਮਹਿੰਗਾਈ ਬੜੀ ਜਿਆਦਾ ਹੋਂ ਦੀ ਪਈ ਏ ਤੇ ਤੇ ਅਸੀ ਕੁਛ ਨਾ ਖਰੀਦ ਨੀ ਪਾਂਦੇ ਸਾਡੀ ਜਿੰਨੀ, ਜਿੰਨੀ ਸਾਡੇ ਕੋਲ ਸੇਵਿੰਗ ਹੋਂਦੀ ਐ, ਔ ਚੀਜ਼ਾਂ ਬੜੀਆਂ ਮਹਿੰਗੀਆਂ-ਮਹਿੰਗੀਆਂ ਮਿਲਦੀ ਪਈਐ। ਐਸ ਕਰਕੇ ਨਾ ਆਪਣੇ ਮਨ ਨੂੰ ਬੜਾ ਕੁਛ ਮਾਰਨਾ ਪੈ ਰਿਹੈ ਕਿ
ਬਿਲਕੁਲ ਸਈ ਗੱਲ ਐ ਜੀ, ਬਿਲਕੁਲ ਸਈ ਗੱਲ ਐ, ਮਹਿੰਗ ਗਾਈ ਅੱਜ ਕੱਲ੍ ਬਹੋਤ ਹੀ ਉੱਪਰ ਉੱਪਰਲੇ ਸਤਰ ਤੱਕ ਪਹੁੰਚੀ ਜਾ ਰਈ ਐ ਬਸ। ਉੱਪਰ ਜਾਈ ਜਾ ਰਈ ਐ, ਜਾਈ ਜਾ ਰਈ ਐ, ਜਾਈ ਜਾ ਰਈ ਐ। ਹਰ ਇੱਕ ਚੀਜ਼, ਹਰ ਇੱਕ ਚੀਜ਼ ਮਹਿੰਗੀ ਹੋਈ ਜਾ ਰਈ ਐ। ਆਈ ਡੇਡੇਂਦਾ
ਉਹ ਤੇ ਹੈ ਈ।
ਹੁਣ ਪੈਟ ਹੁਣ ਪੈਟਰੋਲ ਦੇਖ ਲੋ ਮੈਂ ਪੜਸੋਂ ਨਾ ਪੈਟਰੋਲ ਪਵਾਇਆ ਮੈਂ, ਇੱਕ ਸੌ ਦੋ ਰੁਪਏ ਇੱਕੀ ਪੈਸੇ ਤੇ ਹੋ ਗਿਆ। ਥੋੜ੍ਹੇ ਦਿਨ ਪਹਿਲੇ ਪੁਆਇਆ ਸੀ। ਤੇ ਇੱਕ ਸੌ ਰੁਪਏ ਤਿੰਨ ਪੈਸੇ ਹੈਗਾ ਸੀ।
ਹਾਂ ਦਿਨਬਰ ਦਿਨ ਬਦ
ਪੁਆਇਆ ਨਾਇੰਟੀ ਏਟ ਦੇ ਦਿਨ ਬ ਦਿਨ ਬਦਲਾ ਜਾ ਰਿਹੈ ਇੱਕ ਹਫਤੇ ਦੇ ਅੰਦਰ ਚਾਰ ਟੈਮ ਵਧਿਐ ਪੈਟਰੋਲ ਦੱਸੋ ਚਾਰ ਵਾਰੀ ਵਧੀਐ ਠੀਕ ਹੈ ਮੈਂ, ਮੈਂ ਪਾਵਰ ਦਾ ਪੈਟਰੋਲ ਪਾਵਾਉਂਨਾ ਉਂ। ਉਹ ਇੱਕ ਸੌ ਨੌ ਰੁਪਏ ਬਹੱਤਰ ਪੈਸੇ ਪਹੁੰਚ ਰਿਹੈ।
ਉਹ ਤੇ ਹੈ ਈ। ਇੱਕ ਹੁਣ ਦੂਧ, ਦੁੱਧ ਦੀ ਥੈਲੀ ਦੇਖ ਲੋ ਹੁਣ। ਸਿਕਸ ਦੁੱਧ ਕਿਵੇਂ ਦਾ ਸਿਕਸਟੀ ਨਾਈਨ ਦਾ ਦੁੱਧ ਸੀ ਕਿੱਧਰ ਪੋਂਚ ਗਿਐ ਦੁੱਧ ਹੈਂ। ਤੇ ਇਹ ਰੋਜ਼ਮਰਰਾ ਦੀ ਚੀਜ਼ ਜੇ ਐਂਵੇਂ-ਐਂਵੇਂ ਇਨਕ੍ਰਰੀਜ਼ ਹੋਏਗੇ ਡੇ ਬਾਏ ਡੇ ਵੱਧੇਂਗੀ ਰੇਟ ਵੱਧੇਗੇ ਤੇ ਸਾਡਾ ਤੇ ਜੀਵਨ ਮਤਲਬ ਜੀਣਾ ਈ ਮਤਲਬ ਮੁਸ਼ਕਿਲ ਜਿਆ ਹੋ ਜਾਏਗਾ ਐਂਵੇ ਨਾ। ਹਰ ਦਿਨ ਮਹਿੰਗਾਈ ਵੱਧਦੀ ਜਾ ਰੀ ਏ। ਕੁਛ ਸਮਝ ਆਂਦਾ ਏ ਕਿ ਮਹੀਨੇ ਦੋ ਮਹੀਨੇ ਯਾ ਸਾਲ ਭਰ ਮੇਂ ਅੱਠ-ਨੌ ਮਹੀਨੇ ਕੁਛ ਸਮਝ ਆਂਦੀ ਏ ਬਟ ਐ ਤੇ ਦਿਨ ਬ ਦਿਨ ਈ ਵੱਧਦੀ ਜਾ ਰੀ ਐ। ਤੇ ਮੈਂ ਸੋਚ ਰੀ ਸੀ ਥੋੜ੍ਹੀ ਨਾ ਸੇਵਿੰਗ ਕਰਾਂ। ਅਪਣੀ ਨਾ ਬੱਚਤ ਕਰਾਂਗੀ। ਤੇ ਮੈਂ ਸਭ ਕੁਛ ਅੱਗੇ ਨਾ ਅਪਣੇ ਭਵਿਸ਼ਯ ਦਾ ਅੱਛਾ ਨਿਰਮਾਣ ਕਰ ਸਕਾਂਗੀ। ਤੁਸੀਂ ਕੀ ਸੋਚਦੇ ਔ ਬੱਚਤ ਬਾਰੇ?
ਬੱਚਤ ਬਾਰੇ ਮੈਂ ਖੁਦ ਐ ਈ ਸੋਚਦਾ ਕਿ ਜਿੱਥੇ ਪਹਿਲੇ ਸਾਡੇ ਕੋਲ ਹਜਾ ਮਹੀਨੇ ਚ ਸਾਡੇ ਕੋਲ ਅ ਦਸ ਬਾਰਾਂ ਹਜ਼ਾਰ ਰੁਪਏ ਬਚ ਜਾਂਦੇ ਸੀ। ਅੱਜ ਦੀ ਡੇਟ ਅੰਦਰ ਮਹਿੰਗਾਈ ਔਰ ਹਰ ਇੱਕ ਵਿਵੇਂ ਹੁਣ ਬ੍ਰੈਡ ਲੈਣ ਗਿਆ, ਬਰੈਡ ਪਹਿਲੇ ਚਾਲੀ ਵਾਲੀ ਮਿਲਦੀ ਸੀ ਹੁਣ ਪੰਤਾਲੀ-ਸੰਤਾਲੀ ਦੀ ਹੋ ਗਈ ਐ ਬ੍ਰੈਡ ਵੀ। ਉਹ ਸਾਡੇ ਅਸੀਂ ਸੀ ਸੋਚਦੇ ਆਂ ਕਿ ਪੰਜ ਰਪ ਵੀ ਚਲਾ ਗਿਆ, ਚੱਲ ਕੋਈ ਗੱਲ ਨੀ ਸ ਸਾਡੇ ਕੋਲ ਅਗਰ ਜੇਬੇ ਚ ਹਜ਼ਾਰ ਦਾ ਨੋਟ ਪੈਣਾ ਅਸੀਂ ਸੋਚਦੇ ਆਂ ਕਿ ਚੱਲ ਦੋ ਰੁਪਏ ਦੀ ਪਾਣੀ ਦੀ ਬੋਤਲ ਇਦੇ ਦੋ ਰੁਪਏ ਦਾ ਪਾਣੀ ਤਾਂ ਪੀਣਾ ਇੱਕ ਗਿਲਾਸ ਚੱਲ ਪੀ ਲੈਂਦੇ ਕੁਛ ਨਹੀਂ ਜਾਂਦਾ ਸਾਡਾ।
ਬਟ।
ਅੱਗੇ ਅਸੀਂ ਦਸ ਦੇ। ਅਤੇ ਅਸੀਂ ਉਹਨੂੰ ਸਾਡਾ ਕੁਛ ਨਹੀਂ ਜਾਂਦਾ ਅਗਰ ਅਸੀ। ਉਹੀ ਸੋਚੀਏ ਨਾ ਕਿ ਅਂ ਡੇਲੀ ਦੇ ਫਿਰ ਅਸੀਂ ਪੰਜ ਰੁਪਈਏ ਬਚਾਈਏ। ਜਾਂ ਦਸ ਰੁਪਏ ਬਚਾਈਏ ਉਹ ਸਾਡੇ ਦਸ ਰੁਪਏ ਅਗ ਅਸੀਂ ਡੇਲੀ ਦਾ ਬਚਏ। ਜਾਵਾਂਗੇ।
ਕਾਫੀ ਬਚਦਾ ਹੈ, ਹੀ ਕਾਫੀ ਪੈਸਾ ਬਚਡਾ। ਜਾਏਗਾ। ਤੇ ਉਹੀ ਇਓ ਕਰਕੇ ਨਾ ਸਾਨੂੰ। ਬੱਚਤ ਬੜੀ ਜ਼ਰੂਰੀ ਹੈ ।ਅਸੀਂ ਨਾ ਬੱਚਤ ਕਰਕੇ ਦੇਖੋ ਅੱਗੇ ਆਪਣੇ ਮਨ ਨੂੰ ਇੱਕ ਵਾਰੀ ਮਾਰਨਾ ਪਏਗਾ। ਲੇਕਿਨ ਅੱਗੇ ਜੋ ਭਵਿਸ਼ਯ ਹੈ, ਨਾ ਸਾਨੂੰ ਉਹ ਸਾਡਾ ਅੱਛਾ ਹੋ ਜਾਏਗਾ। ਉਜਵਲ ਹੋ ਜਾਏਗਾ ਤੇ ਕੁਛ ਚੀਜ਼ਾਂ ਨੂੰਨੂੰ ਮਨ ਵੀ ਮਾਰਨਾ ਪੈਂਦਾ ਇਹ ਨੀ ਕਿ ਸਾਨੂੰ ਸਭ ਚੀਜ਼ਾਂ ਖ਼ਰੀਦਣੀ ਹੈ। ਇਹ ਵੀ ਖ਼ਰੀਦਣਾ ਤ ਉਹ ਵੀ ਖਰੀਦਣਾ ਤੋ ਥੋੜਾ। ਬੱਚਾ ਵੀ ਕਰ ਲਾਂਗੇ ਥੋੜ੍ਹੀ ਹਰ ਉਸਨ ਅਸੀਂ ਨਾ ਬੱਚਤ ਕਰਕੇ ਵੀ ਚੱਲਾਂਗੇ ਤੇ ਅਸੀਂ ਸਭ ਚੀਜ਼ਾਂ ਅੱਗੇ ਕਰ ਸਕਦੇ ਹਾਂ।ਹੁਣ ਅਸੀਂ ਸੇਵਿੰਗ ਕਿਵੇਂ ਕਰ ਸਕਦੇ ਹਾਂ। ਹੁਣ ਜਿਵੇਂ ਥੋੜੇ ਬਹੁਤ ਪੈਸੇ ਆਇਏ ਥੋੜਾ ਕੁਛ ਖਰੀਦਾ ਉਹਦੇ ਅੰਦਰ ਅਸੀਂ। ਗੁੱਲਕ ਦੇ ਅੰਦਰ ਪਾ ਦਿੱਤੇ ਵੈਸੇ ਜਾਂ ਕੋਈ ਵੀ ਜਗ੍ਹਾ ਕਿਵੇ ਵੀ ਵਸੀਂ ਆਪਣੀ ਸੇਵਿੰਗ ਕਰ ਸਕਦੇ ਹ।ਗੁੱਲਕ ਦੇ ਮਾਧਿਅਮ ਔਰਤਾਂ ਨੂੰ ਮਤਲਬ ਕਿਵੇ ਵੀ ਘਰ ਬੈਠ ਕੇ ਕਿਵੇ ਵੀ ਤਰ੍ਹਾਂ ਸੇਵਿੰਗ ਕਰ ਸਕਣੀ ਆ ਤੇ ਇਹ ਨੀ ਗਾ ਕਿ ਸੇਵਿੰਗ ਸਾਨੂੰ। ਐਵੇਂ ਹੀ ਮਤਲਬ ਕ ਕਹਿਤੇ ਹੈ ।ਕਿ ਅਹ ਅਸੀਂ ਕਿਵੇਂ ਕਰੀਏ ਹਾਏ ਚਲੋ ਖਰਚ ਕਰ ਦਿੰਦੇ ਹਾਂ। ਨਹੀਂ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ। ਘੱਟ ਖਾ ਲੋ ਲੇਕਿਨ ਅੱਛਾ ਖਾ ਲੋ ਲੇਕਿਨ ਉਹੀ ਕ ਨਾ ਕਿ ਅੱਗੇ ਬਾਰੇ ਸੋਚ ਕੇ ਚਲੋ। ਸੇਵਿੰਗ ਹੈ। ਆਗੇ ਤਾਂ ਦੇਖੋ ਕੋਈ ਵੀ ਨਹੀਂੀ ਦੇਗਾ। ਸਾਨੂੰ ਨਾ।
ਹਾਂਜੀ ਮੈਂ ਖੁਦ ਇੱਕ ਛੋਟਾ ਜਿਹਾ ਪਲੈਨ ਕੀਤਾ ਹੋਇਆ ਵ ਮਤਲਬ ਕਿ ਮੇਰਾ। ਮੇਰੀ ਖੁਦ ਦੀ ਫੈਕਟਰੀ ਔਰ ਸਾਊਂਡ ਬੁਕਸ ਵਗੈਰਾ ਦਾ ਕੰਮ ਹੈਗਾ।
ਅੱਛਾ ਜੀ ਹਾਂਜੀ ਇਹ ਤੇ ਵਧੀਆ ਗੱਲ ਹੈ। ਹਾਂਜੀ ਇਹ ਤੇ ਵਧੀਆ ਗੱਲ ਹੈ।
ਅਤੇ ਮੇਰੇ ਮਤਲਬ ਕਿ ਪੰਜ ਛੇ ਬਿਜ਼ਨਸ ਹੈਗੇ ਨੇ ।ਜੋ ਮੈਂ ਸਭ ਨੂੰ ਮੈਂ ਸੈਟਅੱਪ ਬਾਏ ਸੈਟਅੱਪ ਕਰਦਾ। ਠੀਕ ਹੈ ਹੁਣ ਸਾਡੀ ਸਾਡੀ ਫੈਕਟਰੀ ਦੀ ਅਗਰ ਲੇਬਰ ਜਾਂਦੀ ਹੈ ।ਅਗਰ ਇਗਜ਼ਾਮਪਲ ਅਗਰ ਉਹਨੇ ਦੋ ਸੌ ਤੀਹ ਰੁਪਏ ਦਾ ਸਮਾਨ ਲੈ ਕੇ ਆਇਆ ਮੈਂ ਇੱਕ ਸੌ ਰੁਪਏ ਦਾ ਸਲੈਬ ਰੱਖਿਆ ਆਪਣੀ ਜ਼ਿੰਦਗੀ ਚ ਕਿ ਮੈਂ ਜਦ ਵੀ ਕਿਸੇ ਬੰਦੇ ਨੇ ਸਮਾਨ ਲੈਣਾ ਅਗਰ ਉਹਨੇ ਮੈਨੂੰ ਤੋਂ ਕਿਹਾ ਨਾ ਕਿ ਭਾਅ ਜੀ ਮੈਨੂੰ ਦੁਧ ਦੀ ਥੈਲੀ ਲੈ ਕੇ ਆਉਣੀ ਹੈ। ਠੀਕ ਹੈ ।ਤੇ ਮੈਂ ਉਹ ਨਾ ਸੌ ਦਾ ਨੋਟ ਅਸੀਂ ਕੱਢ ਕੇ ਦੇਵਾਂਗਾ। ਜਾਂ ਪੰਜ ਸੌ ਦਾ ਹੀ ਨੋਟ ਕੱਢ ਕੇ ਦੇਵਾਂਗਾ। ਦ ਸੌ ਦਾ ਜਮਗ ਮੈਂ ਦੇਵਾਂਗਾ। ਮੇਰੇ ਕੋਲ ਪੰਜਾਹ ਰੁਪਏ ਪਏ ਹੋਏਗੇ। ਨਾ ਮੇਰੇ ਕੋਲ ਪੰਜਾਹ ਰੁਪਏ ਪਏ ਹੋਏਗੇ ਵੀਹ ਰੁਪਏ ਖੁੱਲੇੈੇ ਪਏ ਹੋਗੇ ਮੈਂ ਨਹੀਂ ਦੇਵਾਂਗਾ। ਮੈਂ ਇੱਕ ਸਲੈਬ ਬਣਾ ਰੱਖਿਆ ।ਮੈਂ ਇੱਕ ਰੁਪਏ ਤੋਂ ਲੈ ਕੇ ਪੰਜਾਹ ਰੁਪਏ ਤੱਕ, ਇੱਕ ਰੁਪਏ ਤੋਂ ਲੈ ਕੇ ਪੰਜਾਹ ਰੁਪਏ ਤੱਕ ਕੁਛ ਵੀ ਹੋਏ ਮੈਂ ਉਹਨੂੰ ਇੱਕ ਪਣੀ ਗੁੱਲਕ ਚ ਰੱਖਦਾਂ। ਮੱਲ ਕੀ ਕਿਸੀ ਵ
ਤੋਂ ਓਈ ਮੈਂ ਕਹਿ ਰਹੀ ਹਾਂ ਨਾ ਗੁੱਲਕ, ਹਾਂਜੀ। ਗੁੱਲਕ ਬੜੀ ਜਿਆਦਾ ਮਤਲਬ ਕਹਿੰਦੇ ਨਾ ਅਸੀਂ ਸੇਵਿੰਗ ਕਰ ਸਕਨੇ ਆਂ ਅੱਛੀ ਖਾਸੀ ਗੁੱਲਕ ਦੇ ਅੰਦਰ, ਅਗਰ ਅਸੀਂ ਪੈਸਾ ਪ-ਪਾਂਦੇ ਜਾਏਂਗੇ ਡੇਲੀ। ਹਾਂ ਜੀ ਤੇ ਏਹ ਨੀ ਕੀ ਫਜ਼ੂਲ ਖਰ ਜੇ ਸਾਨੂੰ ਕਰਨੇ ਐ। ਅ ਦੇਖੋ ਅੱਗੇ ਅ-ਅੱਗੇ ਦਾ ਸਾਨੂੰ ਕੋਣ ਦੇਣ ਬੈਠਾ ਐ। ਕੋਈ ਵੀ ਕਿਸੀ ਦੀ ਹੈਲਪ ਨਹੀਂ ਕਰਦਾ। ਸਾਨੂੰ ਖੁਦ ਸੇ ਈ ਆਪਣੇ ਪੈਸਿਆਂ ਨੂੰ ਸਿਕਿਓਰ ਕਰਕੇ ਜਾਂ ਥੋੜ੍ਹਾ ਬੱਚਤ ਕਰਕੇ ਚੱਲਣਾ ਈ ਪਏਗਾ। ਅੱਜ ਦੇ ਟਾਈਮ ਦੇ ਮਹਿੰਗਾਈ ਇੰਨੀ ਜ਼ਿਆਦਾ ਐ ਕਿ ਕੀ ਕਰੀਏ। ਦਸ ਚੀਜ਼ਾਂ ਦੇਖਦੇ ਆ ਅਸੀਂ ਤੋ ਅਸੀਂ ਇੱਕ ਚੀਜ਼ ਹੀ ਖਰੀਦ ਪਾਂਦੇ ਆਂ। ਏਹ ਚੀਜ਼ਾਂ ਵੀ ਹੋਣੀਆਂ ਚਾਈਦੀਆਂ ਨਾ ਕਿ ਸਾਨੂੰ ਨਾ, ਕਿ ਆਪਣੇ ਮਨ ਨੂੰ ਮਾਰਨਾ ਪਏਗਾ।
ਸਾਨੂੰ ਆਪਣਾ ਮਨ ਨੂੰ ਮਾਰ ਕੇ ਜੋ ਚਿੱੱਲੜ ਹੋਵੇਗੀ ਨਾ ਸਭ ਤੋਂ ਪਹਿਲੇ ਜਦ ਅਸੀਂ ਆਪਣੀ ਚਿਲੜ ਨੂੰ ਅਸੀਂ ਬਚਾਣੀ ਚਾਲੂ ਕਰ ਦਾਂਗੇ ਨਾ। ਜੋ ਸਿੱਕੇ ਹੁੰਦੇ ਨੇ ਰੇਜ਼ ਗਾੜੀ ਜਿਹਨੂੰ ਪੈਂਦੇ ਨੇ ਅਗਰ ਅਸੀਂ ਉਹਨੂੰ ਬਚਾਣੀ ਚਾਲੂ ਕਰ ਦਾਂਗੇ। ਮੰਨੋਗੇ ਮੈਂ ਸਿਰੀਫ ਔਰ ਸਿਰਿਫ ਬਚ ਤੀਹ ਦਿਨ ਦੇ ਅੰਦਰ ਮੈਂ ਬਤ ਤੀ ਦਿਨ ਦਾ ਮੈਂ ਏਹ ਵੈ ਕਿ ਮੈਂ ਬੱਤੀ ਦਿਨ ਚ ਮੈਂ ਮਲ ਕਿ ਕਿੰਨੇ ਕੁ ਸੇਵ ਕਰ ਲੈਂਨਾਂ। ਮੈਂ ਆਪ ਬੱਤੀ ਦਿਨ ਚ ਆਪਣੇ ਬਹੱਤਰ ਸੌ ਰੁਪਏ ਸੇਵ ਪਲ ਲਿੱਤੇ
ਦੇਖੋ ਕੈਂਦੇਂ ਐ ਨਾ ਕਿ ਬੂੰਦ ਬੂੰਦ ਦੇ ਨਾਲ ਮਟਕ ਕਾ ਭਰਦਾ ਐ। ਤੇ ਉਈਓ ਗੱਲ ਐ ਕਿ ਸਾਨੂੰ ਅਗਰ ਸਿੱਕੇ ਵੀ ਦੇ ਨਾਲ ਵੀ ਅਸੀਂ ਮਟ ਗੁੱਲਕ ਦੇ ਅੰਦਰ ਆਪਣੇ ਰੋਜ਼ ਦਾ ਸਿੱਕਾ ਪਾਏਂਗੇ ਯਾਂ ਕੁਛ ਵੀ ਕਰਾਂਗੇ ਇੱਕ ਦਾ ਸਿੱਕਾ ਤੋ ਪਾਏਂਗੇ ਪਾਏਂਗੇ ਤਾਂ ਸਾਨੂੰ ਮਹੀਨੇ ਦੀ ਅੱਛੀ ਸੇਵਿੰਗ ਹੋ ਜਏਗੀ। ਸਾਡੇ ਕੋਲ ਅ ਅੱਛਾ ਜੁੜ ਜਏਗਾ। ਲੇਕਿਨ ਉਈਓ ਗੱਲ ਐ, ਨਾ ਭਾਵੇਂ ਲੋਕੀ ਜੋ ਬੜੇ ਰਹੀਸ ਹੋਂਦੇ ਨੇ, ਉਹ ਲੋਕੀ ਕਰਦੇ ਨੀ ਗੇ ਸੇਵਿੰਗਾਂ ਉਹਨਾਂ ਦੇ ਕੋਲ ਅੰਧ੍ਹਾ ਇੰਨਾ ਪੈਸਾ ਆ ਰਿਆ ਐ ਤੇ ਓਹ ਲੁਟਾਦੇ ਪਏਂ ਐ। ਲੇਕਿਨ ਜੋ ਨੋਰਮਲ ਬੰਦਾ ਐ, ਅੱਜ ਦੇ ਟਾਈਮ ਦੇ ਜੋ ਗ਼ਰੀਬ ਬੰਦੇ ਨੇ। ਉਹਨਾਂ ਨੂੰ ਮਤਲਬ, ਉਹਨਾਂ ਨੂੰ ਵੀ ਸੋਚਣਾ ਚਾਈਦੈ, ਇਸ ਬਾਰੇ ਨਾ। ਕਿ ਨੋਰਮਲ ਬੰਦਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਸ ਸਾਨੂੰ ਨਾ ਸੇਵਿੰਗ ਬੜੀ ਜ਼ਰੂਰੀ ਐ। ਅਸੀਂ, ਅੱਗੇ ਸਭ ਬੱਚਿਆਂ ਵਾਸਤੇ ਆਪਣਾ ਭਵਿਸ਼ ਦਾ ਅੱਛਾ ਨਿਰਮਾਣ ਕਰ ਸਕਾਂਗੇ। ਕੁਛ ਬਣਾ ਸਕਾਂਗੇ ਬੱਚਿਆਂ ਨੂੰ ਅਗੇ, ਸਭ ਚੀਜ਼ ਅਸੀਂ ਕਰ ਸਕਾਂਗੇ, ਇੱਕ ਸੇਵਿੰਗ ਦੇ ਨਾਲ।
ਇੱਕ ਛੋਟੀ ਮੈਂ-ਮੈਂ ਖੁਦ ਕੀਤ ਤਾਂ ਇਹ ਚੀਜ਼, ਮੈਂ ਹਜੇ ਆਪਣੀ ਸਕੂਟੀ ਸੇਲ ਕੀਤੀ। ਤਾਨੂੰ ਮੈਂ ਦੱਸ ਦਵਾਂ ਆਪਣਾ ਪਰਸਨਲ ਐਕਸਪੀਰੀਅੰਸ। ਪਣੀ ਸਕੂਟੀ ਸੇਲ ਕੀਤੀ ਪਿਛਲੇ ਸਾਲ। ਠੀਕ ਏ, ਮੈਂ ਸਕੂਟੀ ਦੀ ਸ ਸੇਵਿੰਗ। ਬੰਦਾ ਕਹਿੰਦਾ ਕਿ ਸਕੂਟੀ ਚ ਕੀ ਸੇਵਿੰਗ ਹੋਏਗੀ। ਮੈਂ ਸਕੂਟੀ ਆਪਣੀ ਫੋ ਟੀ ਫੋਰ ਥਾਊਸੈਂਡ ਕਿਲੋਮੀਟਰ ਦੇ ਕਰੀਬ ਚਲਾਈ ਸੀ ਆਪਣੀ, ਠੀਕ ਐ। ਤੇ ਮੈਂ ਇੱਕ ਆਪਣੀ ਜ਼ਿੰਦਗੀ ਕਿਸ ਨਾ ਬਣਾ ਰੱਖਿਆ ਸੀ। ਸ ਇੱਕ ਸਕੂਟੀ ਜਾਂ ਕੋਈ ਵੀ ਅੱਜ ਕੀ ਰੇਡ ਅੰਦਰ ਗੱਡੀ ਲਓ ਤੇ ਪੰਦਰਾਂ ਸਾਲ ਹੀ ਚੱਲਦੀ ਐ। ਗੌਰਮੈਂਟ ਚ ਰੂਲ ਬਣਾਇਆ। ਤੇ ਮੈਂ ਇੱਕ ਚੀਜ਼ ਬਣਾ ਰੱਖੀ ਸੀ ਕਿ ਮੈਂ ਜਿੰਨੇ ਕਿਲੋਮੀਟਰ ਗੱਡੀ ਚਲਾਵਾਂਗਾ ਨਾ ਇੱਕ ਮੈਂ ਛੋਟੀ ਜਿਹੀ ਗੁੱਲਬ ਇੱਕ ਲੈ ਕੇ ਆਇਆ ਸੀ ਪੰਜ ਰੁਪਏ ਦੀ ਉਸਟ। ਜਾਂਦੇ ਤੇ ਮੈਂ ਜਦੋਂ ਗੁੱਲ ਲੇ ਕੇ ਕਿਹਾ ਆ ਸੀ ਨਾ ਤੇ ਉਸ ਗੁੱਲਕ ਦੇ ਵਿੱਚ ਮੈਂ ਉਸ ਗੱਡੀ ਦਾ ਨੰਬਰ ਲਿਖਿਆ ਸੀ ਆਪਣੀ ਸਕੂਟੀ ਦਾ। ਤੈਮੋਰ। ਇਹ ਚ ਨਾ ਇੱਕ ਚੀਜ਼ ਲਿਖੀ ਕੀ ਸੀ ਕੀ ਇੱਕ ਕਾਗਜ਼ ਨਾਲ ਲਿਖ ਵੈਸੇ ਨਾਲ ਅਟੈਚ ਕੀਤਾ ਹੋਇਆ ਸੀ, ਉਹ ਚ ਮੈਂ ਲਿਖਿਆ ਸੀ ਕਿ ਕਿਲੋਮੀਟਰ ਬਸ, ਜਿਵੇਂ ਮੈਂ ਅੱਜ ਚਲਾਤੀ ਤੀਹ ਕਿਲੋਮੀਟਰ ਤੇ ਮੈਂ ਉਚੇ ਤੀਹ ਰੁਪਏ ਪਵਾਏ ਆਂਦਾ ਸੀ। ਦੀ ਮੇਰਾ ਪਰ ਇੱਕ ਰੁਪਏ ਪਰ ਕਿਲੋਮੀਟਰ। ਟਰ। ਮੱਚ ਪਾਂਦਾ ਸੀ।
ਹੂੰ, ਉਹੀ ਮੈਂ ਵੀ ਐਵੇਂ ਕਰਨੀ ਐ ਮੈਂ ਵੀ ਐਵੇਂ ਕਰਨੀ ਐ ਇੱਕ ਗੁੱਲਕ ਜੀ ਬਣਾ ਰੱਖੀ ਐ। ਤੇ ਮੈਂ ਸਾਰੇ ਦਿਨ ਜ ਇੱਕ ਰੁਪਇਆ ਜਾਂ ਭਾਵੇਂ ਦੋ ਰੁਪਇਆ ਜਾਂ ਪੰਜ ਦਾ ਜਾਂ ਦਸ ਦਾ ਵੀਹ ਦਾ ਮੈਂ ਕਰਕੇ ਚੱਲਦੀ ਆਂ, ਮੈਂ ਇੱਕ ਵਾਰ ਉਹ ਕੱਟ ਖਾ ਲਵਾਂਗੇ ਲੇਕਿਨ ਮੈਂ ਸੇਵਿੰਗ ਗੁੱਲਕ ਤੇ ਜ਼ਰੂਰ ਪਾਣਾ ਹੈ, ਇਹ ਮੇਰੀ ਹੈਬਿਟ ਬਣੀ ਹੋਈ ਅਸੀਂ ਅਗਰ ਹੈਬਿਟ ਬਣਾ ਲਾਂਗੇ ਨਾ ਤੋ ਅਸੀਂ ਬਹੁਤ ਕੁਝ ਕਰ ਸਕਾਂਗੇ ਅਗਲੇ ਮਤਲਬ ਭਵਿਸ਼ਯ ਦੇ ਨਾਲ ਸਾਰਾ ਕੁਛ ਮਤਲਬ ਵਧੀਆ ਹੋ ਜਾਏਗਾ ਸਾਡੇ ਦੇ ਨਾਲ ਲੇਕਿਨ ਉਹੀ ਕਈ ਲੋਕਾਂ ਨੂੰ ਨਾ ਸਮਝ ਨੀ ਆਂਦੀ ਕਿ ਕੀ ਕਰਾਂਗੇ ਛੋੜ ਗੁੱਲਕ ਚ ਕੀ ਪਾਵਾਂਗੇ ਉਡਾ ਦੋ ਪੈਸਾ ਉਡਾਓ। ਸਾਡੇ ਕੋਲ ਇੰਨਾ ਹੈ ਤੇ ਉਡਾਓ ਖਾਓ- ਪੀਓ। ਉਹੀ ਹੈ ਨਾ ਤੋ ਯਹ ਹੋਤੇ ਹੈ ਜਿਨਕੇ ਪਾਸ ਜ਼ਿਆਦਾ ਪੈਸਾ ਹੋ ਲੇਕਿਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਮੇਰੇ ਅਕੋਰਡਿੰਗ ਨਾ।
ਅਸੀਂ ਗਰੀਬ ਅਸੀਂ ਬਸ ਗਰੀਬ ਨਾ ਇਸੇ ਕਰਕੇ ਅਸੀਂ ਗਰੀਬ ਰਹਿ ਜਾਂਦੇ ਹਾਂ। ਕਿਸੀ ਸੋਚਦੇ ਕਿ ਯਾਰ ਅਸੀਂ ਕਰਾਂਗੇ ਕਿਵੇਂ। ਸਾਡੇ ਤੋਂ ਹੋਏਗਾ ਕਿਵੇਂ। ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਅਪਰੂਵ ਕਰਨ ਵਾਲੇ ਇਨਸਾਨ ਘੱਟ ਨੇ। ਤੇ ਨਾ।
ਜ਼ਿਆਦਾ ਨੇ ਸਹੀ ਕਹਿ ਰਹੇ ਹੋ ਹੋ ਨਾ।
ਕਿ ਸਾਡੀ ਔਲਾਦ ਅੱਗੇ ਜਾ ਕੇ ਵਕੀਲ ਬਣ ਜਾੂਗੀ
ਉਹ ਤਾਂ ਉਥੇ ਹੈ ਹੀ ਨੈਗੇਟਿਵ ਬੋਲੇਗਾ ਹਾਂਜੀ ਹਾਂ।
ਅੱਛੀ ਦੀ ਹੁੰਦੀ ਹੈ।
ਹੈ ਤੇ ਕੁਛ ਹਾਂਜੀ ਕੁੱਛ ਲੋਕੀ ਐਵੇਂ। ਨੇ ਦੁਨੀਆਂ ਦੇ ਕਾਫ਼ੀ ਬੰਦੇ ਹੈਗੇ ਨੇ ਜੋ ਸਾਹਮਣੇ ਵਾਲੇ ਨੂੰ ਗਿਰਾਉਂਦੇ ਹੈ ਸਾਹਮਣੇ ਵਾਲੇ ਨੂੰ ਉਠਾਉਣ ਦੀ ਵਜ੍ਹਾ ਨਾ ਉਹਨੂੰ ਨੈਗੇਟਿਵ ਕਰਕੇ। ਉਹਨਾਂ ਦੇ ਮਾਇੰਡ ਨੈਗੇਟਿਵ ਕਰਕੇ ਨਾ ਉਹਨਾਂ ਨੂੰ ਉਹ ਕਰ ਦੇਗੇ ਜਿਵੇਂ ਬੰਦਾ ਪਜ਼ਲ ਜਿਹਾ ਹੋ ਜਾਂਦਾ ਕਿ ਕੀ ਕਰੀਏ ਅਸੀਂ ਸੇਵਿੰਗ ਕਰੀਏ ਜਾਂ ਇਹ ਗੱਲ ਸਹੀ ਕਹਿ ਰਿਹਾ ਹੈ ।ਕਿ ਇਹ ਸੱਚੀ ਬਾਤ ਹੈ ਕਿ ਕਿਵੇਂ ਹੋਏਗਾ ਤੇ ਸਾਨੂੰ ਨਾ ਇਕਜੁੱਟ ਹੋ ਕੇ ਨਾ ਮਤਲਬ ਇਹ ਆਪਣੇ ਫੈਮਲੀ ਬਾਰੇ ਸੋਚਣਾ ਚਾਹੀਦਾ ਸਭ ਨੂੰ ਕਿ ਸੇਵਿੰਗ ਚਾਹੇ ਲੇਡੀ ਹੋ ਚਾਹ ਕੋਈ ਹੋ ।ਘਰ ਨੂੰ ਇੱਕ ਨਾ ਇੱਕ ਰੁਪਆ ਜਰੂਰ ਪਾਓ ਆਪਣੀ ਗੁੱਲ ਦੇ ਅੰਦਰ ਜਾਂ ਕੁਛ ਵੀ ਜਿਤਨੇ ਵੀ ਪੈਸੇ ਨਿਕਲਦੇ ਆ ਦਿਨ ਦੇ ਕੋਈ ਦਿਹਾੜੀ ਜਿਵੇਂ ਜੋ ਵੀ ਥੋੜਾ ਬਹੁਤ। ਵੀ ਨਿਕਲ ਨਿਕਾਲਣਾ ਤੁਸੀਂ ਆਪਣਾ ਨਿਕਾਲੋ ਗੁੱਲ ਕੇੰਦਰ ਪਾਓ ਤੇ ਅਸੀਂ ਅੱਛੇ ਭਵਿਸ਼ਯ ਦਾ ਨਿਰਮਾਣ ਕਰ ਸਕਾਂਗੇ ਚਲੋ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਚੰਗਾ ਜਿਹਾ ਲੱਗਿਆ ਅਸੀਂ ਫੇਿਰ ਮਿਲਦੇ ਹਾਂ ਹਨਾ।
ਹਾਂਜੀ ਹਾਂਜੀ ਥੈਂਕ ਯੂ।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
ਸਤਿ ਸ਼੍ਰੀ ਅਕਾਲ।